ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਕਾਲੂਸ
ਹਮ ਹਾਂਜੀ ਠੀਕ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਅਛਾ ਚਲੋ ਵਧੀਆ ਹੀ ਚਾਹੀਦਾ ਪਰਮਾਤਮਾ ਵਧੀਆ ਹੀ ਰੱਖੇ ਹੋਰ ਚੜ੍ਹਦੀ ਕਲਾ ਬਖਸ਼ਣ ਹੋਰ ਸੁਣਾਓ ਕੀ ਬਣਾਇਆ ਅੱਜ
ਅੱਜ ਮੈਂ ਨਾ ਚਿਲੀ ਪਨੀਰ ਬਣਾਇਆ ਸੀ
ਅੱਛਾ ਜੀ ਚਿੱਲੀ ਪਨੀਰ ਹਮ ਉਹ ਕਿੱਦਾਂ ਬਣਦਾ ਹੈ ਮੈਂ ਤੇ ਕਦੀ ਨਹੀਂੀ ਬਣਾਇਆ ਮੈਂ
ਅੱਛਾ ਪਤਾ ਕਿਵੇਂ ਬਣਦਾ ਮੈਂ ਮੈਂ ਬੜਾ ਟੇ ਸਵਾਦ ਬਣਦਾ ਮੇਰੇ ਬੱਚੀ ਬੜ ਖੁਸ਼ ਹੋ ਕੇ ਖਾਂਦੇ ਨੇ ਬਸ ਮੋਟੀ ਮੋਟੀ ਸ਼ਿਮਲਾ ਮਿਰਚਾ ਕੱਟ ਲਓ ਗੋਲ ਗੋਲ ਜੀ ਹਨਾ ਥੋੜੇ ਚੋਰਸ ਚੋਰਸ ਦੇ ਪੀਸ ਇੱਕ ਮਿਰਚ ਦੇ ਚਾਰ ਚਾਰ ਪੀਸ ਲੋਕ ਤੇ ਉਹ ਪਿਆਜ ਲੈ ਲੋ ਪਿਆਜ ਲੈ ਕੇ ਕਿੰਨਾ ਜਿਵੇਂ ਉਹਦੇ ਦੋ ਟੋਟੇ ਕਰਕੇ ਨਾ ਅਲੱਗ ਅਲੱਗ ਵਿੱਚੋਂ ਕੱਢਲੇ ਮੋਟੇ ਮੋਟੇ ਪਿਆਜ਼ ਚਾਰ ਰੁਪਓ ਕੱਢ ਲਏ ਉਹ ਕਰ ਲਏ ਤੇ ਪਨੀਰ ਦੇ ਮੋਟੇ ਮੋਟੇ ਪੀਸ ਕਰਕੇ ਕਿਹਿੰ ਫਰਾਈ ਕਰ ਲਿਆ ਪਨੀਰ ਨੂੰ ਪਹਿਲੇ ਹਾਂਜੀ ਹਾਂਜੀ ਫੇਰ ਉਹ ਮਸਾਲਾ ਰੈਡੀ ਕਰ ਲਿਆ ਹਰੀ ਮਿਰਚਾਂ ਪਿਆਜ ਲਸਣ ਲੁਸਣ ਤੇ ਇੱਕ ਚੀਜ਼ ਚਿਲੀ ਦਾ ਨਾ ਉਹ ਮਿਲਦਾ ਹੈ ਮਸਾਲਾ
ਮਸਾਲਾ ਠੀਕ ਹੈ
ਥੱਲੇ ਮਿਲਦਾ ਬਸ, ਉਹਨੂੰ ਸਾਰਿਆਂ ਨੂੰ ਫਰਾਈ ਕਰਕੇ, ਸਮਾਨ ਨੂੰ ਮਸਾਲਾ ਪਾ ਕੇ, ਪਿਆਜ਼-ਪਿਉਜ। ਪਹਿਲੇ ਪਿਆਜ ਨੂੰ ਭੁੰਨ ਲਿਆ। ਟਮਾਟਰ ਪਾ ਲਿਆ, ਫੇਰ ਉਹਦੇ 'ਚ ਨਮਕ, ਮਿਰਚ, ਹਲਦੀ, ਮਸਾਲਾ, ਗਰਮ, ਚਿੱਲੀ ਪਨੀਰ। ਦਾ ਮਸਾਲਾ, ਤੇ ਫਲੇਵਰ ਵਾਸਤੇ ਸੌਸ ਪਾ ਦੋ, ਟਮਾਟੋ ਸੌਸ ਪਾ ਦੋ, ਹੈ ਨਾ, ਸੌਸ ਪਾ ਕੇ ਫੇਰ ਉਹਨੂੰ ਥੋੜੀ ਦ। ਤੇ ਰੱਖ ਦਿੰਨੀ ਹਾਂ। ਬਸ, ਉਹ ਫਿਰ ਹੋ ਜਾਂਦੀ, ਤੇ ਬਾਅਦ ਵਿੱਚ ਉਹਨੂੰ ਪਨੀਰ ਪ। ਪਾ ਦੋ। ਬਸ ਇਵੇਂ ਬਣਦਾ ਜੈ।
ਫਿਰ ਹਾਂ, ਅੱਛਾ, ਸਿੰਪਲ ਪਨੀਰ ਤਾਂ ਮੈਂ ਬਣਾ ਦੀ ਰਹਿੰਦੀ ਹਾਂ, ਜਾਂ ਵਿੱਚ-ਵਿੱਚ ਸ਼ਿਮਲਾ ਮਿਰਚ। ਇਸ ਤਰ੍ਹਾਂ ਨੀ, ਮੈਂ ਬਣਾਇਆ ਬੀ। ਜਿੱਦਾਂ। ਮੋਟੇ ਪੀਸ ਕੱਟ ਕੇ, ਪਿਆਜ਼ ਦੇ ਔਰ ਸ਼ਿਮਲਾ ਮਿਰਚ ਦੇ ਇਸ ਤਰ੍ਹਾਂ ਨਹੀਂ, ਮੈਂ ਬਣਾਇਆ ਕਦੀ।
ਮੈਂ। ਹਾਂ ਜੀ, ਹਾਂ ਜੀ, ਹੁਣ ਆਏ ਦੇ ਸੀ ਨਾ, ਮੇਰੇ ਵੀ ਰਿਸ਼ਤੇਦਾਰ। ਫਿਰ ਮੈਂ ਉਹਨਾਂ ਨੂੰ ਏਦਾਂ ਹੀ ਬਣਾ ਕੇ ਦਿੱਤਾ, ਬੜੇ ਖੁਸ਼ ਹੋ ਕੇ ਖਾ ਕੇ, ਬੜਾ ਸਵਾਦ ਬਣਿਆ ਅੱਛਾ ਬਣਦਾ, ਕਦੀ ਤੁਸੀਂ ਵੀ ਬਨਣਾ ਏਦਾਂ ਹੀ ਵੀ ਏਦਾਂ ਹੀ ਬਣਨਾ ਹਾਂ ਜੀ, ਹਾਂ ਜੀ।
ਕਈ ਤੇ ਕਈ ਮਤਲਬ। ਇਹ ਇੱਕ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ, ਇਹ ਵੀ ਚੀਜ਼ ਬਣਾਉਣ ਦੇ। ਹਰ ਕਿਸੇ ਦਾ ਆਪਣਾ ਆਪਣਾ ਤਰੀਕਾ ਹੂੰ। ਲਾਏ ਹਨਾ।
ਹਾਂਜੀ-ਹਾਂਜੀ, ਚਿਲੀ ਪਨੀਰ ਵੀ ਬੜੀ ਤਰ੍ਹਾਂ ਦਾ ਬਣਦਾ।
ਕਈ ਨੀ ਮਤਲਬ ਮਸਾਲਾ। ਭੁੰਨ ਕੇ, ਉਹਦੇ ਵਿੱਚ ਸ਼ਿਮਲਾ ਮਿਰਚ ਪਾ ਦਿੰਦੇ ਨੇ, ਔਰ। ਸੌਸ-ਸੂਸ ਪਾ ਦਿੰਦੇ ਨੇ, ਫਿਰ ਪਨੀਰ। ਪੀਸ ਪਾ ਦਿੰਦੇ ਨੇ ਹਾਂ ਬਸ ਬ ਸਿੰਪਲ ਅਤੇ ਕਈ ਤਰ੍ਹਾਂ ਦਾ ਬਣਾਉਂਦੇ ਨੇ ਬਸ ਰੋਸਟਡ ਕਈ ਪਨੀਰ ਨੂੰ ਰੋਸਟਡ ਕਰਕੇ ਅੱਗੇ ਪਾ ਦਿੰਦੇ ਨੇ
ਹਾਂਜੀ ਹਾਂਜੀ ਹਾਂ ਏਦਾਂ ਹੀ ਹਾਂਜੀ ਰੋਸਟਡ ਵੀ ਹੁੰਦਾ ਹੈ ਬਸ ਪਰ ਕਈ ਤਰ੍ਹਾਂ ਦਾ ਜਿੱਦਾਂ ਮਰਜੀ ਤੁਸੀਂ ਬਣਾ ਲਓ ਜਿ
ਮਤਲਬ ਜਿਸ ਤਰ੍ਹਾਂ ਦਾ ਸਵਾਦ ਲੈਣਾ ਹੋਏ ਬੰਦੇ ਨੇ ਬਸ ਉਸ ਤਰ੍ਹਾਂ ਹੀ ਰੈਸਪੀਆਂ ਲੈ ਲਓ ਹੋਰ ਕੀ। ਅੱਜ ਕੱਲ ਤਾਂ ਚੀਜ਼ਾਂ ਪਤਾ ਕਿ ਬਹੁਤ, ਬਜ਼ਾਰ ਦੇ ਖਾਣ ਦਾ ਤਾਂ, ਫਾਇਦਾ ਹੀ ਨਹੀਂ ਹੁੰਦਾ। ਬਜ਼ਾਰ, ਦੇ ਹੁੰਦੇ ਨੇ ਮਸਾਲੇ ਜ਼ਿਆਦਾ ਪਾਉਂਦੇ ਨੇ। ਘਰ ਦੇ ਵਿੱਚ ਥੋੜ੍ਹਾ, ਅੱਛਾ ਲੱਗਦਾ ਹੈ ਆਪਣੇ ਵੱਖਰੇ ਮਸਾਲੇ ਤਾਜ਼ੇ। ਮਸਾਲੇ ਹੁੰਦੇ ਨੇ। ਨਾਲੇ ਫਰੈਸ਼ ਮਸਾਲੇ ਪੈ ਜਾਂਦੇ ਨੇ। ਨਾਲੇ ਆਪਣੇ ਹਿਸਾਬ ਨਾਲ ਜਿਸ, ਹਿਸਾਬ ਨਾਲ ਬੱਚਿਆਂ ਨੇ ਖਾਣਾ ਹੁੰਦਾ ਸਪਾਈਸੀ। ਘੱਟੋ ਸਪਾਈਸ, ਸੀ ਏਦਾਂ। ਹਾਂ ਬਜ਼ਾਰ ਹੁੰਦੇ ਹਾਂ ਹਾਂ ਲਾਈਟ ਪੈ ਜਾਂਦਾ ਬਜ਼ਾਰ ਤੇ ਬਹੁਤ ਜ਼ਿਆਦਾ ਤੇਜ਼ ਪਾਉਂਦੇ ਨਾ ਮਸਾਲੇ ਤੇ ਫਿਰ ਉਹ ਜ਼ਿਆਦਾ ਨੁਕਸਾਨ ਵੀ, ੀ ਕਰਦਾ ਹੈ। ਇਨੇ ਜਾਂ ਗਰਮ ਮਸਲ
ਕਈ ਤੇ ਅਲਾਰੋਟ ਵੀ ਜਿਆਦਾ ਪਾ ਲੈਂਦੇ ਨੇ ਅਲਾਰੋਟ ਵੀ ਹੁੰਦਾ ਨਾ ਉਹ ਵੀ ਪਾ ਲੈਂਦੇ ਨੇ। ਹਾਂਜੀ-ਹਾਂਜੀ। ਪੈਂਦਾ ਚੀਜ ਚੀਲੀ ਚ ਨਾ ਫਿਰ ਉਹ ਜਾਂਦਾ ਗਰੇਵੀ ਹੁੰਦੀ ਆ ਨਾ ਉਹ, ਹੋ ਜਾਂਦੀ ਹੈ ਗਾੜੀ ਹੋ ਜਾਂਦੀ ਹੈ। ਹਾਂ ਨਹੀਂ ਤਾਂ ਹਲਕੇ ਸੀ ਪਤ ਲਿਆਂਦੇ। ਕਿਉਂਕਿ ਮੈਂ ਇੱਕ ਵਾਰੀ ਬਣਾਇਆ ਸੀ, ਚਿੰਨਾ ਭਿਰ ਮੈਂ
ਹਾਂਜੀ। ਹੈਲੋ-ਹੈਲੋ। ਹੈਲੋ। ਹੈਲੋ,